ਹੈਲੋ, ਮੈਮ ਆਵਾਜ਼ ਆ ਰੀ ਆ।
ਹਾਂਜੀ।
ਹੈਲੋ।
ਹੈਲੋ।
ਹੈਲੋ, ਵਾਜ ਆਈ ਜਾਂਦੀ ਆ।
ਹਾਂਜੀ, ਆਂਦੀ ਪਈ, ਬੋਲੋ।
ਅੱਛਾ, ਕਿੱਥੇ ਰਹਿੰਦੇ ਓ ਤੁਹੀਂ।
ਅਸੀਂ, ਪਠਾਨਕੋਟ।
ਅੱਛਾ, ਪਠਾਨਕੋਟ 'ਚ ਕਿੱਥੇ ਕਰਕੇ।
ਹਾਂ। ਆ ਨੀ ਹੈਗਾ ਪੀਰ ਬਾਬਾ ਚੌਂਕ।
ਅੱਛਾ, ਥੋੜਾ ਜ਼ੋਰ ਦੀ ਬੋਲੋ ਵਾਜ਼ ਨੀਂ ਆ ਰੀ।
ਪੀਰ ਬਾਬਾ ਚੌਂਕ ਨੀ ਆ
ਹਾਂਜੀ।
ਉਹਦੇ ਅੱਗੇ ਜਾ ਕੇ ਕੇਹੜੀ ਹੋਸਪੀਟਲ ਦੇ ਸਾਹਮਣੇ
ਅੱਛਾ ਹੋਰ ਦੱਸੋ ਸਵੇਰੇ ਕੀ ਖਾਧਾ ਸੀ
ਸਵੇਰੇ ਆਪਾਂ ਖਾਧੀਆ ਗੋਬੀ ਵਾਲੀ ਰੋਟੀ
ਹਾਂਜੀ।
ਗੋਬੀ ਵਾਲੀ
ਗੋਬੀ ਵਾਲੀ ਰੋਟੀ ਖਾਧੀ ਸੀ।
ਹਾਂਜੀ।
ਹੋਰ ਹੁਣ ਕੀ ਖਾਓਗੇ ਰਾਤੀ
ਰਾਤੀ ਆਪਾਂ ਖਾਵਾਂਗੇ ਦਾਲ ਚੌਲ।
ਅੱਛਾ ਤੇ ਦੁਪਹਿਰੇ ਕੀ ਖਾਧਾ ਸੀ
ਦੁਪਹਿਰੇ ਆਪਾਂ ਖਾਦੇਆ ਭਿੰਡੀ ਨਾਲ ਫੁਲਕਾ।
ਅੱਛਾ ਔਨਲਾਈਨ ਸ਼ੋਪਿੰਗ ਵਧੀਆ ਕਿ ਔਫਲਾਈਨ
ਔਨਲਾਈਨ ਵਧੀਆ।
ਔਨਲਾਈਨ ਵਧੀਆ
ਹਾਂ।
ਕੀ ਫਾਇਦੇ ਵਏ ਔਨਲਾਈਨ ਸ਼ੋਪਿੰਗ ਦੇ
ਔਨ ਔਨਲਾਈਨ ਸੋ਼ਪਿਗ ਦਾ ਮਤਲਬ ਇਹ ਹੈ ਨਾ ਕੀ ਆਪਾਂ ਆਪਣੀ ਅੱਖਾਂ ਦੇ ਸਾਹਮਣੇ ਚੀਜ਼ ਦੇਖ ਕੇ ਸਿਲੈਕਟ ਕਰਕੇ ਤੇ ਫੇਰ ਮੰਗਵਾ ਸਕਦੇ ਆ।
ਅੱਛਾ ਹੋਰ ਦੱਸੋ ਸੈਰ ਸੂਰ ਕਰਨ ਜਾਂਦੇ ੳ
ਜਾਂਨੇ ਆ ਕਦੀ ਕਦੀ।
ਅੱਛਾ ਮੰਦਰ ਮੰਦਰ।
ਉੱਥੇ ਵੀ ਜਾਂਦੇ ਕਦੀ ਕਦਾਏ।
ਕਿੰਨੇ ਸਾਲ ਦੇ ਓਹ ਤੁਹੀ।
ਮੈਂ ਫੋਟੀ ਟੂ।
ਇਹ ਸਾਲ ਈਓ।
ਫੋਟੀ ਟੂ।
ਅੱਛਾ। ਜ ਹੁਣ ਹੁਣ।
ਬੈਠੀ ਹਾ ਤੁਹੀਂ ਸੁਣਾਓ ਤੁਹੀ ਕੀ ਕਰਦੇ ੳ।
ਹਾਂਜੀ।
ਤੁਹੀਂ ਕੀ ਕਰਦੇ ਹੋ
ਕੀ ਕਹਿ ਰਹੇ ੳ।
ਤੁਸੀਂ ਕੀ ਕਰਦੇ ਪਏ ੳ।
ਮੈਂ ਵੀ ਰੋਟੀ ਖਾਧੀ ਆ।
ਕੀ ਖਾਦਾ।
ਮੈਂ ਭਿੰਡੀਆਂ ਨਾਲ ਫੁਲਕੇ।
ਅੱਛਾ।
ਤੁਂਹੀ ਦੱਸੋ ਹਾਂਜੀ।
ਤੁਹੀਂ ਮੰਦਰ ਜਾਂਦੇ ਹੋ।
ਹਾਂਜੀ ਜਾਨੇ ਹਾਂ।
ਕਿੱਥੇ ਰਹਿੰਦੇ ਉਹ ਤੁਹੀ।
ਜੀ ਮੈਂ ਰਹਿੰਨਾ ਜੀ ਅੰਮ੍ਰਿਤਸਰ।
ਉਹ ਕਿੱਥੇ।
ਉਹ ਸਦਰ ਬਾਜ਼ਾਰ ਆ ਨਾ ਉਹਦੇ ਸਾਹਮਣੇ ਗਲੀ ਨੂ ਅਦੰਰ ਵੜ ਕੇ ਪੰਜ ਨੰਬਰ ਹਾਊਸ
ਅੱਛਾ ਚਲੋ ਉਹ ਕੀ ਕਹਿੰਦੇ ਤੁਸੀਂ ਤੁਸੀਂ ਸ਼ੋਪਿੰਗ ਕਿਹੜੀ ਕਰਦੇ ਔ ਔਨਲਾਈਨ ਕਿ ਦੂਜੀ
ਮੈਂ ਜੀ ਦੋਨੋਂ ਈ ਕਰਦਾ ਐ
ਅਛਾ ਤੂਹਾਨੁ ਕਿਹੜੀ ਔਨਲਾਈਨ ਸ਼ੋਪਿੰਗ ਵਦੀਆ ਲੱਗਦੀ ਜ਼ਿਆਦਾ
ਹਾਂਜੀ ਔਨਲਾਈਨ ਹੀ ਵਦੀਆ ਲੱਗਦੀ ਐ
ਹੋਰ
ਤੁਸੀਂ ਦੱਸੋ ਤੁਹਾਨੂੰ ਮਤਲਬ ਤੁਸੀਂ ਕਿਹੜੇ ਸ਼ਹਿਰ ਜਾਨਾ ਚਾਹੋਗੇ ਸਭ ਤੋਂ ਤੁਹਾਡਾ ਫੇਵਰੇਟ ਸ਼ਹਿਰ
ਮੇਰਾ ਫੇਵਰੇਟ ਹੈਗਾ ਆ ਹਮ
ਕੇੜਾ ਫੇਵਰੇਟ ਸ਼ਹਿਰ ਐ ਤੁਹਾਡਾ
ਮੇਰਾ ਫੇਵਰੇਟ ਸ਼ਹਿਰ ਹੈਗਾ ਵਾ ਜਲੰਧਰ
ਜਲੰਧਰ।
ਹਾਂ।
ਅੱਛਾ ਤੁਹਾਡੀ ਫੇਵਰੇਟ ਕਾਰ ਕੇਹੜੀ ਹੈ
ਫੇਵਰੇਟ ਕਾਰ ਹੈਗੀ ਐ ਸਿੰਮੋ
ਕੇਹੜੀ
ਸਿਮੋ
ਇਨੋਵਾ।
ਹਾਂ ਇਨੋਵਾ।
ਅੱਛਾ ਇਨੋਵਾ।
ਹਾਂ।
ਹੋਰ ਦੱਸੋ ਤੁਹਾਡਾ ਫੇਵਰਟ ਰੰਗ ਕੇਹੜਾ
ਮੇਰਾ ਫੇਵਰੇਟ ਰੰਗ ਹੈਗਾ ਵਾ ਬਲੈਕ
ਬਲੈਕ, ਤੂਹਾਨੂੰ ਠੰਡੀਆਂ ਚੀਜ਼ਾਂ ਪਸੰਦ ਹੈ ਕਿ ਗਰਮ
ਮੈਨੂੰ ਠੰਡੀ ਚੀਜ਼ ਪਸੰਦ ਆ ਠੰਡੀਆਂ
ਅੱਛਾ ਸਰਦੀਆਂ ਪਸੰਦ ਆ ਕਿ ਗਰਮੀਆਂ
ਨਾ ਸਰਦੀਆਂ ਹੋਨ ਨਾ ਗਰਮੀਆਂ ਹੋਨ ਫਿਰ ਜ਼ਿਆਦਾ ਵਦੀਆ ਰਹਿੰਦਾ
ਅੱਛਾ ਹੋਰ ਹੁਨ ਕੀ ਕਰੋਗੇ, ਰਾਤੀ
ਰਾਤੀ ਬਨਾਵਾਂਗੇ ਅਸੀਂ ਦਾਲ -ਚੌਲ
ਅੱਛਾ ਵੈਹੇ ਤੁਹੀ ਸੈਰ ਕਰਨ ਕਿਹੜੇ ਪਾਰਕ ਜਾਂਦੇ ਓ
ਅਸੀਂ ਦਰੁਪ ਪਾਰਕ
ਅੱਛਾ ਹੋਰ ਤੁਹਾਨੂੰ ਬਾਈਕ ਮੋਟਰਸਾਈਕਲ ਚਲਾਨੇ ਆਂਦਾ ਜੇ ਕੁਛ ਸਕੂਟੀ
ਨਹੀਂ ਬਾਈਕ ਤਾਂ ਨਹੀਂ ਚਲਾਨੀ ਆਂਦੀ ਮੈਨੂੰ
ਸਕੂਟੀ ਆਏਂਦੀ ਆ।
ਸਕੂਟਰੀ ਵੀ ਨੀ ਆਂਦੀ
ਅੱਛਾ, ਹੋਰ ਸੁਨਾਓ
ਹੋਰ ਬਸ, ਹਾਂਜੀ
ਹੋਰ ਸੁਨਾਓ ਮੈਂ ਕਿਹਾ ਤੁਹੀ ਕੋਈ ਜੋਬ ਕਰਨਾ ਚਾਹੋਗੇ ਕਿ ਤੁਸੀਂ ਮਤਲਬ ਮਾਲਿਕ ਬਨਨਾ ਚਾਹੋਗੇ।
ਮੈਂ, ਜੋਬ ਕਰਨਾ ਚਾਹਨੀ ਆ।
ਨਸ਼ਾ, ਤਾਡਾ ਫੇਵਰੇਡ।
ਪਾਪਾ, ਤੇਰਾ ਪੈਨ ਕਾਰਡ ਕਦੋਂ ਆਨਾ, ਮੇਰਾ ਫੇਵਰਟ ਅਜ ਇੰਨਾ ਲੈ ਈ ਲਿਆ, ਪ੍ਰੋਗਰਾਮ। ਕਿਵੇਂ, ਪੇਪਰ ਪੜਾਈ ਕਰਨ ਲਗੇ ਆ, ਮਤਲਬ।
ਫੇਵਰੇਡ ਤੇਉਹਾਰ।
ਇਕ ਹਫਤੇ ਬਾਦ, ਮੇਰਾ ਹੈਗਾ ਦੀਵਾਲੀ।
ਅੱਸ਼ਾ, ਦੀਵਾਲੀ।
ਦਸ ਮੰਗਾ ਲਓ ਦੋ ਹਜ਼ਾਰ ਕੇਆ ਸੀ, ਕਿਉਂਕਿ ਉੱਥੇ ਰਾਤ ਨੂੰ ਪਟਾਕੇੇ ਚਲਦੇ ਆ, ਦੀਪਮਾਲਾ ਹੁੰਦੀ ਐ ਨਾ, ਜਗਮਗ ਕਰਦੇ ਸਾਰੇ ਪਾਸੇ ਬੋਤ। ਚੱਲ ਐ ਨਾ ਹੋਏ ਫਿਰ ਤੇ ਤੁਹਾਨੂੰ ਬੋਲ ਕਰਕੇ ਪੜ੍ਹਾਈ ਕਾਸ਼ ਨੂੰ ਓ, ਹੋਲੀ ਬੋਲੋ ਓਏ, ਹੋਲੀ ਬੋਲੋ, ਰੌਲਾ ਨਾ ਪਾਉ।
ਹੈਲੋ।
ਹੈਲੋ!
ਤਾਨੂੰ ਖਾਨ 'ਚ ਕੀ ਪਸੰਦ ਐ ਫਾਸਟ ਫੂਡ 'ਚ?
ਮੈਨੂੰ ਫਾਸਟ ਫੂਡ ਦੇ ਵਿੱਚ, ਨਿਊਡਲ। ਸਫਰ ਕਢੱ।
ਹਾਂਜੀ।
ਨਿਊਡਲ।
ਅੱਛਾ, ਨੂਡਲ ਪਸੰਦ ਐ, 'ਤੇ ਓਦਾਂ ਰੋਟੀ 'ਚ
ਰੋਟੀ ਦੇ ਵਿੱਚ, ਬੈਂਗਨ ਦਾ ਭੜੱਥਾ। ਨਾਲ ਫੁਲਕਾ।
ਹੋਰ, ਦੱਸੋ ਤੁਹੀਂ, ਸਭ ਤੋਂ ਜਾਦਾ ਮਤ ਕੇੜੇ ਸ਼ਹਿਰ 'ਚ ਘੁੰਮਨਾ ਚਾਂਦੇ ਓ?
ਹੈਂ! ਡਲੋਜੀ-ਡਲੋਜੀ।
ਕਿਹੜੇ?
ਡਲੋਜੀ।
ਛੱਡ ਰੋ ਜੀ, ਤੁਸੀਂ ਕੇੜੀ- ਕੇੜੀ ਯਾਤਰਾ ਤੇ ਗਏ ਦੇ ਹੋ ਭਲਾ।
ਤੇ ਅਪਨੀ ਗਏ ਸੀ, ਵੈਸ਼ਨੋ ਮਾਤਾ।
ਹੂੰ।
ਹੈਂ! ਚਮੁੰਡਾ ਮਾਤਾ ਵੀ ਗਈ ਆ ਮੈਂ। ਮਾਤਾ, ਹੈ ਨੀ ਕੁ ਰਹਿਨ ਵਸਤੇ ਔਰ, ਬਾਵੇ ਵਾਲੀ ਮਾਤਾ ਹੋ ਗਈ, ਗੜ੍ਹ ਵਾਲੀ ਮਾਤਾ ਹੋ ਗਈ।
ਅੱਸ਼ਾ।
ਉਸ ਦਿਨ ਮੈਗੀ ਸੀ।
ਤੁਹਾਡੇ ਘਰ ਕੋਈ, ਕਿੰਨੇ ਮੈਂਬਰ ਐ ਤੁਹਾਡੇ ਘਰ ਟੋਟਲ?
ਅਸੀ ਹੈਗੇ ਆ, ਪੰਜ ਮੈਂਬਰ।
ਅੱਛਾ, 'ਤੇ ਤੁਹਾਡੇ, ਪੱਟ ਰੱਖੇ ਦਾ ਕੋਈ।
ਰੱਖੇ ਦਾ।
ਪੱਟ ਰੱਖੇ ਦਾ ਤੁਸੀਂ ਕੋਈ।
ਰੱਖੇ ਦਾ।
ਹੈਲੋ।
ਹਾਂਜੀ ਹਾਂਜੀ ਰੱਖੇ ਦਾ ਅਸੀਂ ਕੁੱਤੀ ਰੱਖੀ ਐ ਉਹਦਾ ਨਾਂ ਹੈਗਾ ਸਵੀਟੀ
ਕੀ ਨਾਮ ਹੈ ਅੱਛਾ ਸਵੀਟੀ ਰ ਫੇਰ ਸਾਡੇ ਘਰ ਵੀ ਇੱਕ ਪੈਟ ਹੈਗਾ ਉਹ ਡੋਗ ਹੈਗਾ ਉਹਦਾ ਨਾਮ ਅਹੀਂ ਰੱਖੇ ਦਾ ਜੈਕ
ਤੁਹਾਡੇ ਕੋ ਹੈਗਾ ਡੋਗ
ਹਾਂਜੀ
ਕੀ ਨਾਂ ਰੱਖਿਆ ਉਹਦਾ ਜੈਗ
ਹਾਂਜੀ
ਅੱਛਾ ਤੁਹਾਡਾ ਡੋਗ ਕੀ ਕੀ ਖਾਂਦਾ
ਹੈਲੋ‌
ਹੈਲੋ
ਵਾਜ਼ ਆ ਰਹੀ ਆ
ਹਾਂ ਆਉਂਦੀ ਪੀ ਏ ਤੁਹਾਡਾ ਡੋਗ ਕੀ ਕੀ ਖਾਂਦਾ
ਹਾਂਜੀ
ਤੁਹਾਡਾ ਡੋਗ ਕੀ ਕੀ ਖਾਂਦਾ
ਡੋਗ ਜੀ ਫੀਟ ਖਾ ਲੈਂਦਾ ਐਗ ਖਾ ਲੈਂਦਾ ਬਸ
ਅੱਛਾ ਸਾਡੀ ਤਾਂ ਕੁੱਤੀ ਬਸ ਦੋਧ ਵਿੱਚ ਰੋਟੀ ਪਾ ਕੇ ਖਾਂਦੀ ਬਸ ਹੋਰ ਕੁੱਛ ਨੀ
ਅੱਛਾ ਤੁਹੀ ਦੱਸੋ ਤੁਹੀ ਜ਼ਿਆਦਾ ਔਡਰ ਕਿੱਥੋਂ ਕਰਦੇ ਹੋ ਜ਼ੋਮੈਟੋ ਤੋਂ ਕਰਦੇ ਹੋ ਕੇ ਸਵੀਗੀ ਤੋਂ
ਅਸੀਂ ਜ਼ਿਆਦਾ ਕਰਦੇ ਹਾਂ ਸਵੀਗੀ ਤੋਂ
ਅੱਛਾ ਸਵੀਗੀ ਤੋਂ ਕਰਦੇ ਹੋ ਤੁਹਾਨੂੰ ਪੀਜ਼ਾ ਜ਼ਿਆਦਾ ਵਧੀਆ ਲੱਗਦਾ ਕੇ ਬਰਗਰ
ਮੈਨੂੰ
ਹੈਲੋ ਅੱਛਾ ਤੁਹਾਨੂੰ ਕਿਸ ਟਾਈਪ ਦੇ ਕੱਪੜੇ ਪਸੰਦ ਐ
ਮੈਨੂੰ ਪੰਜਾਬੀ
ਪੰਜਾਬੀ ਤੁਹੀ ਪੰਜਾਬੀ ਹੋ
ਹਮ
ਤੁਹਾਡਾ ਫੇਵਰੇਟ ਫੈਸਟੀਵਲ ਦੀਵਾਲੀ ਆ ਤੇ ਤੁਹੀ ਦਿਵਾਲੀ ਚ ਕੀ ਕਰਦੇ ਹੋ ਜ਼ਿਆਦਾਤਰ
ਜਿਆਦਾਤਰ ਨਵੇਂ ਨਵੇਂ ਕੱਪ ਕੱਪੜੇ ਪਾਣੇ ਮਠਿਆਈਆਂ ਖਾਣੀਆਂ ਬਜਾਰ ਘੁੰਮਣ ਜਾਣਾ ਮਾਰਕਿਟ ਵਗੈਰਾ ਚ
ਅੱਛਾ ਹੈਲੋ
ਹਾਂਜੀ
ਹੋਰ ਸੁਣਾਓ ਉਹ ਇਸ ਟਾਈਮ ਕੀ ਘਰੇ
ਇਸ ਟੈਮ ਟੀਵੀ ਦੇਖ ਰਹੇ ਆਂ
ਅੱਛਾ ਚਾਹ ਪੀਣਾ ਪਸੰਦ ਆ ਤੁਆਨੂੰ
ਹਾਂ ਪੀਣਾ ਪਸਾੰਦ ਹੈ
ਅੱਛਾ ਤੁਹਾਨੂੰ ਕੌਫੀ ਵਧੀਆ ਲੱਗਦੀ ਹੈ ਕੇ ਚਾਹ
ਚਾਹ ਚਾਹ
ਅੱਛਾ ਹੋਰ ਸੁਣਾਓ ਤੁਹੀ ਤੁਆਡਾ ਫੇਵਰੇਟ ਹੋਟਲ ਕਿਹੜਾ
ਮੇਰਾ ਫੇਵਰੇਟ ਹੋਟਲ ਅਲਾ ਆਏਆ, ਐ
ਹਾਂਜੀ, ਅੱਛ, ਹੋਟਲ ਸੰਗਮ।
ਹਾਂ।
ਓ ਕਿੱਥੇ ਕਾਰਕੇ ਐ?
ਓ ਏਦੱਰ ਚਮੁੰੰਡਾ ਮਾਤਾ ਵੱਲ ਐ।
ਹੈਂ?
ਚਮੁੰਡਾ ਮਾਤਾ।
ਚਮੁੰਡਾ ਮਾਤਾ ਵੱਲ ਐ?
ਹੈਂ।
ਹਾਂਜੀ। ਠੀਕ ਐ ਜੀ।
ਦਾੱਸ ਮਿੰਟ ਵਿੱਚ ਮੰੰਦਾ